ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਇਹ
ਬਸ ਜੀ ਮੈਂ ਠੀਕ ਵਧੀਆ ਤੁਸੀਂ ਸੁਣਾਓ। ਕੀ ਕਰਦੇ ਪਏ ਸੀ।
ਮੈਂ ਬਸ ਹੁਣੇ ਲਗਾਇਆ ਸੀ ਕਿ ਟੀਵੀ ਤੇ ਤੁਹਾਡਾ ਫੋਨ ਆ ਗਿਆ ਮੈਂ ਟੀ ਵੀ ਦੀ ਆਵਾਜ਼ ਕੱਟ ਕਰ ਦਿੱਤੀ ਮੈਂ ਕਿਹਾ ਬੜੇ ਦਿਨਾਂ ਬਾਅਦ ਆਯਾ ਭੈਨਜੀ ਦਾ ਫੋਨ।
ਅੱਛਾ ਅੱਛਾ, ਹਾਂ, ਬਸ ਘਰ ਆਇਆ ਗਿਆ ਹੈਆ। ਬਸ ਟੈਮ ਹੀ ਨਹੀਂ ਸੀ ਲੱਗਦਾ ਪਿਆ।
ਅੱਛਾ, ਛੁੱਟੀਆਂ ਹੈਗੀਆਂ ਨਾਂ ਗੈਸਟ ਹੀ, ਗੈਸਟ ਵੀ ਕਈ ਵਾਰ ਹੋ ਜਾਂਦਾ ਪਰੇਸ਼ਾਨ ਗਰਮੀ
ਹਾਂ ਗਰਮੀ ਕਿੰਨੀ
ਹਾਂਜੀ, ਬੜੀ ਗਰਮੀ ਸੀ। ਜੀ। ਕੱਲ ਤੇ ਬਹੁਤ ਗਰਮੀ ਹੈਗੀ ਸੀ। ਕੱਲ। ਤੇ ਹੈ ਓਸ ਰੈਈ, ਉਹ ਪੱਖੇ ਚੱਲਦੇ ਪਏ ਨ, ਤੇ ਕੂਲਰ ਚੱਲਦੇ ਪਏ ਨ, ਪਤਾ ਹੀ ਨਹੀਂ ਚੱਲਦਾ ਪਿਆ ਕਿ ਪ ਪੱਖਾਂ ਚੱਲਦਾ ਕਿ ਕੂਲਰ ਚ ਪਸੀਨੇ ਆਈ ਜਾਂਦੇ ਹੈਗੇ ਨਾ ਫੇਰ ਵੀ। ਮੈਂ ਦੋ ਤਿੰਨ ਵਾਰੀ ਨਾਹ ਤੀ ਇੰਨੀ ਗਰਮੀ ਲੱਗੇ ਮੈਨੂੰ ਤੇ ਘੜੀ ਮੁ ਫੇਰ ਕੱਪੜਿਆਂ ਦੇ ਵੀੇ ਢੇਰ ਰੋਜ਼ ਜਾਂਦਾ ਵ ਫੇਰ ਆਪ ਹੀ ਇਹਾਂ ਨੇ।
ਹਾਂ ਉਹ ਤੇ ਹੈ ਈ ਏ, ਦਿਲ ਕਰਦਾ ਦੋ ਦੋ ਤਿੰਨ ਤਿੰਨ ਵਾਰੀ ਨਾਈਏ।
ਆਹ, ਫੇਰ ਨਹਾ ਕੇ ਵੀ, ਨਹਾ ਕੇ ਬਾਥਰੂਮ ਤੋਂ ਬਾਹਰ ਆਓ ਤੇ ਨਾਲੇ ਫੇਰ ਗਿੱਲਾ ਫੇਰ ਮੈਂ ਕੀ ਫਾਇਦਾ ਨਾਨ ਦਾ? ਇਹ ਨਾ ਥੋੜੇ ਦੇਰ ਰਿਲੈਕਸ ਮਿਲ ਜਾਂਦਾ ਹੈਗਾ ਥੋੜਾ ਜਿਹਾ, ਹਾਂਜੀ। ਤੇ ਹਾਂ, ਉਹ ਨਹੀਂ ਉਹ ਮੌਸਮ ਉਮਸ ਉਮਸ ਵਾਲਾ ਮੋ, ਹਾਂਜੀ, ਉਹੀ ਤੇ ਉਮਸ ਵਾਲਾ ਹੋ ਗਿਆ ਨਾ ਮੋਸ ਸਮ ਕੂਲਰ ਵੀ ਨੀ ਕੰਮ ਕਰਦਾ ਇਸ ਮੋਸ ਸਮ ਈ ਤੇ ਏਸੀ ਕੰਮ ਕਰਦਾ, ਜਿੰਨਾਂ ਦੇ ਘਰ ਲੱਗੇ ਦੇਨੇ ਏਸੀ ਉਹ ਤੇ ਹੋਰ ਉਸ ਤੇ ਨਾਲ ਪਤਾ ਤਾ ਕੀ ਏ, ਫੇਰ ਸਾਰਾ ਦਿਨ ਚਲਾ ਕੇ ਵੀ ਨੀ ਬੈ ਸਕਦਾ ਹੈਗਾ ਏ। ਮੀਟਰ ਵੀ ਇੰਝ ਫਿਰ ਕੀ ਆਖਣ ਘੁੰਮਦਾ ਵ ਫੇਰ ਹਾਂ ਸੈਂਟ ਤੇ ਕਿੰਨਾ ਤਾਂ ਹੀ ਤੇ ਮੈਨੂੰ ਲਓ ਤੇ ਇਨਾ ਹੋ ਗਿਆ ਮੈਂ ਕਿਤੇ ਚਲੀ ਗਈ ਉਹਨਾਂ ਦੇ ਘਰ ਲੱਗਿਆ ਦਾ ਸੀ ਉਹ ਤੇ ਫੇਰ ਚ ਰਸੋਈ ਚ ਆਨਾ ਵੇ ਤੇ ਫੇਰ ਤੇ ਏਸੀ ਵਾਲੇ ਰੂਮ ਵਿੱਚ ਤੇ ਕਦੀ ਬਾਹਰ ਉਹ ਗਰਮ ਸਿਰਦ ਹੋ ਗਿਆ। ਉਹ ਇੰਨੀ ਤਬੀਅਤ ਖ਼ਰਾਬ ਹੋ ਗਈ। ਬਾਮ ਤੇ ਮੈਨੂੰ ਤੇ ਸਿਰ ਇਧਰ ਦੋਣ ਲੱਗ ਜਾਂਦਾ ਮੇਰਾ ਹਨਾ, ਨਾ ਜਿਆਦਾ ਠੰਡੀ ਹਵਾ, ਪਸੰਦ ਹੀ ਹੈਗੀ ਸਿਰ ਨੂੰ ਤੇ ਬੰਦਾ ਅਹ ਹੋਰ
ਥੋੜ੍ਹੀ ਦੇਰ ਏਸੀ ਚ ਵਹਿਨੇ ਠੰਡ ਲਗਣ ਲੱਗ
ਹਾਂ ਸਚੀ ਮੁੱਚੀ ਬਈ ਮਤਲਬ ਕਿ ਜੇ ਚਲਾ ਕੇ ਬੈਠੇ ਰਹੋ ਫਿਰ ਬੰਦਾ ਕਈ ਵਾਰ ਮਨ ਨੀ ਕਰਦਾ ਕਿ ਬਾਹਰ ਜਾਏ ਤੇ ਜੇ ਬਾਹਰ ਆਏ। ਤੇ ਇਝ ਲਗਦਾ, ਪੱਟੇ ਤਾਂ ਵਧੇ ਵੀ ਇ ਜੇ ਲੱਗਦਾ, ਹ
ਤੇ ਫੇਰ ਤੁਸੀਂ ਹੁਣ ਜਿਵੇਂ ਗਰਮੀ ਇੰਨੀ ਹੈ ਤਾਂ ਕੋਈ ਫੇਰ ਤੁਸੀਂ ਠੰਡੇ ਠੰਡੀ ਚੀਜ਼ ਕੋਈ ਜਿਵੇਂ ਸ਼ਰਬਤ ਵਗੈਰਾ ਕੋਈ ਬਣਾਦੇ ਉਹ ਜੀ ਜੀ, ਹੁੰਦਾ ਨਾ ਅੰਬੀਆਂ ਦਾ ਬੰਦਾ
ਹਾਂ ਅੰਬ ਉਹ ਅੰਬ ਅੰਬਿਆਂ ਨੂੰ ਉਬਾਲ ਲੈ
ਹਾਂ ਅਮ ਭਰਨਾ
ਆਮ ਪੰਨਾ ਜਿਹਾ ਬਣਦਾ ਹੈਗਾ ਤੇ ਉਝ ਗੁਦ ਕਤੀਰਾ ਵੀ ਅਸੀਂ ਬਣਾਨੇ ਆ। ਗੁਦ ਕ ਤੇਰ ਨਾ ਗੁਦ ਥੋੜ੍ਹੀ ਜਿਹੀ ਲੈ ਕੇ ਨਾ ਚਮਚ ਖਾਨਦੇ ਤੇ ਉਹਨੂੰ ਰਾਤੀ ਭਿਓ ਕੇ ਰੱਖ ਦੋ ਜਾਂ ਜੇ ਤੁਸੀਂ ਦੁਪਹਿਰੇ ਬਣਾਣਾ ਤਾਂ ਤੁਸੀਂ ਉਹਨੂੰ ਸਵੇਰੇ ਭਿਓ ਕੇ ਰੱਖ ਦੋ
ਅੱਛਾ ਅੱਛਾ, ਹਾਂ ਉਹ ਤਾਂ ਠੰਡਾ ਹੁੰਦਾ ਐ ਉਹ ਤੇ ਅਸੀਂ ਵੀ ਪੀਓ ਏ ਰੱਖਨੇ ਆ ਵਿੱਚ ਰੂਆ ਵੂਸਾ ਪਾ ਲੈਂਨੇ ਆ ਦੁੱਧ ਪਾ ਲੈਂਨੇ ਆ ਕੱਚੀ ਲੱਸੀ ਬਣ ਜਾਂਦੀ ਹੈ ਆਹ
ਤੇ ਕਹਿੰਦੇ ਆ। ਖ਼ਰਾਬ ਨੀ ਕਰਦੀ ਨਾ ਕੱਚੇ ਇਹਨੂੰ ਬਸ ਕੁਛ ਵੀ ਨੀ ਕਰਨਾ ਤੁਸੀਂ ਅਹ ਮੈਂ ਨਾ ਬਣਾਇਆ ਤੇ ਕੋਈ ਨੀ ਹੈਗਾ ਮੈਂ ਦੇਖਿਆ ਸੀ ਕਿਸ ਨੂੰ ਉਹ ਬਣ ਦੇ ਹੋਇਆ ਮੈਂ ਆਪ ਤੇ ਨਹੀਂ ਬਣਾਇਆ ਮੈਂ ਤਾਂ ਨਾ ਵੈਸੇ ਜ਼ਿਆਦਾਤਰ ਨਾ ਅੰਬੀਆਂ ਆਉਂਦੀਆਂ ਹੈਗੀਆਂ ਨਾ ਸਬਜ਼ੀਆਂ ਪਾ ਕੋ ਲੈ ਲਾਈਆ ਆਬੀਆਂ ਅੱਧਾ ਕਿੱਲੋ ਜ ਆ ਕਿੱਲੋ ਲੈ ਲਈ ਆ ਮੈਂ ਦੋ ਵਾਰੀ ਮੈਂ ਬਣਾਇਆ ਅੱਧਾ ਅੱਧਾ ਕਿੱਲੋ ਦੀਆਂ ਬਣਾਈਆਂ ਅੰਬੀਆਂ ਅੱਛਾ ਤੇ ਉਹ ਮੈਂ ਚਟਨੀ ਬਣਾਈ ਸੀ ਅੰਬੀਆਂ ਦੀ ਨਾ ਉਹ ਫੇਰ ਬਣਾਉਣ ਨਾ ਫਿਰ ਤੇ ਛੱਡਦੇ ਨੀ ਹੈਗੇ। ਫੇਰ ਪਤਾ ਕੀ ਹੈਗਾ ਨੁਕਸਾਨ ਗਰਮ ਵੀ ਹੁੰਦੇ ਨਾ ਅੰਬ ਫੇਰ ਮੈਂ ਤੇ ਹੁਣ ਬਣਾਈਆਂ ਕੋਈ ਨੀ ਦੋ ਵਾਰੀ ਬਣਾਈਆਂ ਤੇ ਪਰ ਬੱਚੇ ਜਲਦੀ ਖ਼ਤਮ ਕਰ ਦਿੰਦੇ ਹਫਤੇ ਚ ਪਤਾ ਹੀ ਨਹੀਂ ਕੀਤੇ ਮੈਂ ਕਿਹਾ ਮੈਨੂੰ ਨੁਕਸਾਨ ਵੀ ਹੈਗਾ ਵੇ ਇਹਨਾਂ ਚੀਜ਼ਾਂ ਦੇ ਜੇ ਫਾਇਦਾ ਹੈਗਾ ਤੇ ਨੁਕਸਾਨ ਵੀ ਬਹੁਤ ਹੈਗਾ ਵੀ ਫ਼ਿਰ
ਹਾਂਜੀ ਉਹ ਤੇ ਹੈਗਾ ਹੀ ਏ।
ਤੇ ਕੂਹਰੇ ਫਿਰ ਤੁਹਾਨੂੰ ਪਤਾ ਹੈ ਲੜਕੀਆਂ ਕੁੜੀਆਂ ਵਾਸਤੇ ਤੇ ਫਿਰ ਜ਼ਿਆਦਾ ਹੁੰਨੀ ਆ ਫਿਰ ਹਰ ਉਹਨਾਂ ਨੂੰ ਤੇ ਬੱਚੇ ਹੈਗੇ ਹਾਂ ਅੱਛਾ ਅੰਬ ਆਣ ਤੇ ਫਿਰ ਅੰਬ ਨੀ ਛੱਡਦੇ ਬੱਚੇ ਹੈਗੇ ਆ। ਅੰਬ ਤੇ ਕਹਿੰਦੀ ਆ ਧੋ ਇਹਨੂੰ ਚੰਗੀ ਤਰ੍ਹਾਂ ਧੋ ਕੇ ਪਾਣੀ ਵਿੱਚ ਪਾ ਕੇ ਤੇ ਠੰਡੇ ਕਰਕੇ ਤੇ ਤਾਂ ਅੰਬ ਦਿੰਦੀ ਹਾਂ ਬੱਚਿਆਂ ਨੂੰ ਖਾਣ।
ਹੂੰ ਜ਼ਿਆਦਾ ਵੀ ਖਾਓ ਨਾ ਅੰਬ ਫਿਰ ਮੂੰਹ ਤੇ ਜਿਵੇਂ ਉਹ ਦਾਣੇ ਚ ਨਿਕਲ ਆਂਦੇ ਨੇ। ਜਿ ਫੋੜੇ ਜਿਹੇ ਗਰਮੀ ਜਿਹੀ ਨਿਕਲ ਆਂਦੀ ਐ, ਹਾਂ- ਹਾਂ ਸਰੀਰ ਦੇ ਕਿ ਨਿਕਲ ਆਂਦੇ।
ਮੈਨੂੰ ਬਈ ਹੈ ਫੇਸ ਤੇ ਇੱਕ ਤੇ ਮੇਰੇ ਨਾ ਫੇਸ ਦੇ ਪਤਾ ਨੀ ਕਾਲਾ ਰੰਗ ਕਿਉ ਹੋ ਵੇ ਟੈਨਿਕ ਕੱਲ ਨਾ ਭੈਣ ਜੀ ਮੈਂ ਨਾ ਬਾਜ਼ਾਰ ਚਲੇ ਗਈ ਕੋਈ ਜ਼ਰੂਰੀ ਕੰਮ ਹੈਗਾ ਸੀ। ਗਿਆਰਾਂ ਬਾਰਾਂ ਵਜੇ ਦੇ ਨਾਲ ਚੱਲੀ ਗਈ ਬਾਜ਼ਾਰ ਤੇ ਜਦੋਂ ਆਈ ਤੇ ਮੇਰੇ ਜਦੇ ਬੱਚੇ ਵੇਖ ਕੇ ਕਹਿਣ ਮੰਮੀ ਇਹ ਕੀ ਕੀਤਾ ਤੁਹਾਡਾ ਮੂੰਹ ਕਿਵੇਂ ਇੰਨਾ ਕਾਲਾ ਹੋਇਆ ਪਿਆ ਵੀ ਤੇ ਮੈਨੂੰ ਸਮਝ ਆ ਜਾ ਵੀ ਮੇਰਾ ਫੇਸ ਕਾਲਾ ਹੋਇਆ ਪਿਆ ਵੀ। ਤੁਹਾਨੂੰ ਪਤਾ ਹੈਗਾ ਵੀ ਇਹ ਟੈਨਿੰਗ ਹੋ ਗਈ ਇਹਨੂੰ ਕਿਵੇਂ ਕੋਈ ਘਰੇਲੂ ਨੁਕਸਾ ਹੋਵੇ ਕੋਈ ਘਰ ਦਾ
ਜਿਵੇਂ ਤੁਸੀਂ ਉਹ ਕਹਿੰਦੇ ਨੇ ਅ ਫੇਸ ਪੈਕ ਜੇ ਬਣਾ ਲੈ ਵੀ ਜਿਹੜੇ ਫੇਸ ਦੀ ਵੀ ਠੰਡਕ ਦੇਵੇਗਾ। ਤੇ ਜਿਵੇਂ ਮੁਲਤਾਨੀ ਮਿੱ ਟੀ ਹੁੰਦੀ ਹੈ ਉਹਦਾ ਫੇਸ ਪਿਆ ਗੁਲਾਬ ਜਲ ਪਾ ਕੇ ਉਹ ਲਗਾਓ ਇੱਕ ਤੇ ਵੇਸਣ ਵੀ ਹੁੰਦਾ ਹੈ ਨਾ ਵੇਸਣ ਵੀ ਜੀ ਮਤਲਬ ਕਿ ਫੇਸ ਖਾਰਦਾ ਗਲੋ ਲਿਆਂਦਾ ਹੈ ਫੇਸ ਵੇਸਣ ਦੇ ਵਿੱਚ
ਵੀ ਸੀ ਉਹਦੇ ਵਿੱਚੋਂ ਉਹਨੇ ਨਾ ਹਲਦੀ ਹੁੰਦੀ ਨਾ ਕੱ ਹਲਦੀ ਹੁਣ ਉਹਨੇ ਨਾ ਤਵੇ ਤੇ ਸਾੜ ਲੀ ਹਲ ਦੀ ਨੂੰ ਸਾੜ ਕੇ ਤੇ ਉਹ ਹਲਦੀ ਦਾ ਲੇਪ ਉਹਨੇ ਮੂੰਹ ਤੇ ਲਾਇਆ ਮੈਂ ਹੈਂ ਸਾੜ ਹਲਦੀ ਤੇ ਉਹ ਤੇ
ਉਹ ਤੇ ਰੰਗ ਮੂੰਹ ਤੇ ਚੜ ਜਾਂਦਾ ਫੇਰ ਉਹ ਤੇ ਹਲਦੀ ਦਾ ਰੰਗ ਪੀਲਾਪਨ ਆਹ ਫੇਸ ਤੇ ਪੀਲਾ ਪੀਲਾਪਨ ਆਏਗਾ ਚਰੇ ਤੇ ਉਹ ਤੇ ਨੀ ਮੈਂ ਤਾਂ ਇੱਕ ਜਿਵੇਂ ਸਕਰੱਬ ਬਣਾ ਲੈਂਦੀ ਹਾਂ ਕਈ ਵਾਰੀ ਨਾ ਅ ਜਿਵੇਂ ਬੁਰਾ ਚੀਜ਼ ਹੀ ਨੀ ਹੁੰਦੀ ਜਿਹੜੀ ਦੇਸੀ ਖੰਡ ਹੁੰਦੀ ਉਹਦੇ ਵਿੱਚ ਥੋੜਾ ਜਿ ਸ਼ਹਿਦ ਪਾ ਕੇ ਤੇ ਥੋੜ੍ਹੀ ਜਿਹੀ ਨਾ ਕੋਫੀ ਜਿਹੀ ਪਾ ਕੇ ਆਪਣੇ ਹਿਸਾਬ ਨਾਲ ਤੇ ਉਹਦੇ ਚ ਥੋੜਾ ਜਿਹਾ ਜਿਹੜਾ ਵੀ ਅਸੀਂ ਫੇਸ ਵੋਸ਼ ਲਾਂਦੇ ਹਾਂ ਨਾ ਉਹ ਪਾ ਲੋ ਤੇ ਬਸ ਉਹ ਗਾੜਾ ਗਾੜਾ ਵੇਲੇ ਮੂੰਹ ਤੇ ਲਗਾ ਲੋੋ ਜਿਵੇਂ ਅਸੀਂ ਫੇਸ ਪੈਕ ਲਗਾਦੇ ਹਾਂ ਫਿਰ ਦੋ ਮਿੰਟ ਉਹਨੂੰ ਛੱਡੋ ਇਵੇਂ ਲੱਗੇ ਲੱਗਿਆ ਰਹਿਣ ਦੋ ਬਸ ਫਿਰ ਉਸ ਤੋਂ ਬਾਅਦ ਉਹਨੇ ਜਿਵੇਂ ਮ ਮਸਾਜ ਕਰੀਦੀ ਹ ਜਿਵੇਂ ਸਕਰੱਬ ਕਰੀਦਾ ਬਸ ਉਹਨੂੰ ਦੋ ਤਿੰਨ ਮਿੰਟ ਮਸਾਜ ਕਰੋ ਫੇਸ ਤੇ ਤੇ ਬਸ ਧੋਲੋ ਫੇਰ ਵੇਖੋ ਭੈਣ ਜੀ ਤੁਹਾਡਾ ਮੂੰਹ ਇੰਨਾ ਸਾਫ਼ ਹੋਏਗਾ। ਇੰਨਾ ਮੁਲਾਇਮ ਜੇਗਾ। ਬਸ ਜੀ ਹਾਂ।
ਕਰਾਂਗੀ ਮੈਂ ਕੱਲ ਹੀ ਕਰਾਂਗੀ ਫੋਨ ਤੇ। ਟਾਈਮ ਨੀ ਹੈਗਾ ਹੁਣ ਤੇ ਰੋਟੀ ਦਾ ਟਾਈਮ ਹੈਇਆ ਵੇ ਰਾ ਤੁਹੀ ਰੌ ਗਾ। ਹੁਣ ਤੇ ਓਇਓ ਸੋਚ ਰਹਿੰਦਾ ਹੈ। ਹੁਣ ਕੀ ਬਣਾਏ ਤੇ ਹਨਾ ਦੇੇਖੋ ਸਵੇਰ ਜਦੋਂ ਹੁੰਦੀ ਹੈ। ਸਵੇਰੇ ਉੱਠ ਆਂ ਪਹਿਲੇ ਨਾਸ਼ਤੇ ਦੀ ਵੀ ਦੀ ਪੈ ਜਾਂਦੇ ਨਾਸ਼ਤਾ ਕਿੱਦਾਂ ਕਰੀਏ?
ਸਾਰੇ ਜਨਾਨੀਆਂ ਨੂੰ ਏਹਿਹੋ ਹੈਗਾ ਨਾਸ਼ਤੇ ਤੋਂ ਨਿਬੜੋ ਦੁਪਹਿਰ ਦੀ ਹੂੰ।
ਕੀ ਅ। ਅਹ ਜ਼ਿਆਦਾ ਦਿਨ ਟਾਈਮ ਤੇ ਜਨਾਨੀਆਂ ਦਾ ਰਸੋਈ ਚ ਹੀ ਬੀਤਦਾ ਹੈਗਾ ਫਿਰ ਬ ਬੱਚੇ ਕਹਿੰਦੇ ਹੈਗੇ ਨੇ ਹਾਂ, ਤੁਸੀਂ ਬਣਾ ਕੇ ਕੀ ਦਿੰਦੇ ਹੋ? ਐਵੇਂ ਬਣਾ ਤੇ, ਮੈਂ ਕਿਹਾ ਇੰਨੀ ਗਰਮੀ ਹੈਗੀ ਏ। ਬੜੇ ਹੋਓਗੇ ਨਾ ਪਤਾ ਚੱਲੇਗਾ ਤੁਹਾਨੂੰ। ਘਰ ਦਾ ਵੀ ਫੇਰ, ਹੋਰ ਗਏ ਨੀ ਤੁਸੀਂ ਨੀ ਗਏ? ਪੇਕੇ ਵਗੈਰਾ ਆਪਨੇ
ਬਸ, ਹੂੰ। ਜਾਵਾਂਗੀ ਮੈਂ ਵੀ ਬਸ ਆਈ ਸੀ ਨਨਾਨਾਂ, ਆਈਆਂ ਹੋਈਆਂ ਸੀ। ਮੈਂ ਕਿਹਾ ਚੱਲ ਆਈਆਂ ਹੋਇਆ ਇਹ ਹੋ ਜਾਨ ਫੇਰ ਮੈਂ ਜਾਵਾਂਗੀ। ਫੇਰ ਐਵੇਂ ਚੰਗਾ ਨੀ ਲੱਗਦਾ। ਵੀ ਬੰਦਾ ਕੋਈ
ਨਹੀਂ, ਨਹੀਂ ਪਤਾ ਕੀ ਏ ਬੀ ਹਰ ਅ ਕੁੜੀਆਂ ਨੇ ਕਿੱਥੇ ਆਣਾ ਮਾਂ ਪਿਓ ਦੇ ਘਰ ਹੀ ਆਨਾ ਹੈਗਾ ਵੇ ਫੇਰ, ਨਈ। ਉਹ ਵੀ ਸਾਲ ਮਗਰੋਂ ਆਂਦੀਆਂ ਨੇ ਕੁੜੀਆਂ। ਬੱਚਿਆਂ ਦੀ ਛੁੱਟੀਆਂ ਬੱਚੇ ਪੜ੍ਹਨ ਨਾਲੇ ਹੋ ਜਾਨ। ਤੇ ਕਿੱਥੇ ਜਾਇਆ ਜਾਂਦਾ ਹੈਗਾ ਵੇ। ਛੁੱਟੀਆਂ ਹੋਨਗੀਆਂ ਤਾਂ ਹੀ ਓ ਵਿਚਾਰੇ ਬੱਚੇ ਵੀ ਉਡੀਕਦੇ ਨੇ ਅਸੀਂ ਮਾਮੇ ਘਰ ਜਾਈਏ, ਹਨਾ?
ਆਹੋ ਹੋਰ ਬੱਚਿਆਂ ਨੇ ਜਾਨਾ ਕਿੱਥੇ ਵੇ ਹੋਰ, ਇਹ ਤੇ ਹਾਂ ਨਾਨਕੇ, ਮਾਸੀਆਂ, ਮਾਮੇ ਹੋਰ ਕਿੱਥੇ ਨੇ ਹੂੰ
ਕਿੱਥੇ ਜਾਨ ਦਾ ਕੋਈ ਹਾਲ ਨਹੀਂ ਹੈਗਾ, ਗਰਮੀ ਇੰਨੀ ਉਪਰੋਂ ਹਰ ਪਾਸੇ ਇੰਨੇ ਰਸ਼ ਭਰੇ ਹੋਏ ਨਾ ਜਿੱਥੇ ਵੇਖਲੋ, ਕਿਤੇ ਵੀੇ ਜਾਂਦਾ ਬੰਦਾ ਪਤਾ ਕੀ ਯਾ ਤੇ ਆਪਣੀ ਗੱ ਹੋਵੇ ਤੇ ਤਾਂ ਹੀ
ਅਸੀਂ ਹੁਨ ਗਏ ਆਂ ਪਿਛਲੇ ਸੰਡੇ ਗਏ ਆਂ, ਬੱਚੇ ਕਹਿੰਦੇ ਪਏ ਸੀ ਬਈ ਮਾਮੂ ਕਿੱਥੇ ਲੈ ਕੇ ਚਲੋ। ਤੇ ਅਸੀਂ ਗਏ ਆਂ ਤੇ ਰਸਤਿਆਂ ਚ ਰਸ਼ ਹੀ ਏਡਾ, ਹੁਨ ਦੇਹਰਾਦੂਨ ਵਾਲੇ ਪਾਸੇ ਤੇ ਸਭ ਨੇ । ਜਾਨਾ ਏ, ਅੱਗੇ ਜੇ ਪਹਾੜੀ ਜਿਹੜੇ ਹਿਲ ਸਟੇਸ਼ਨ ਹੈਗੇ ਨੇ ਤੇ ਬਸ ਉਹ ਰਸ ਰਸਤਿਆਂ ਚ ਰਾਸ਼ ਹੀ ਇਨਾ, ਕਿੰਨੀ-ਕਿੰਨੀ ਦੇਰ ਅਸੀਂ ਟ੍ਰੈਫਿਕ ਚ ਖਲੋਤੇ ਰਹੇ ਆਂ। ਬੱਚੇ ਕਾਹਾਲੇ ਪੈ ਗਏ। ਹੂ, ਤਾਂ, ਹੋਰ ਫੇਰ ਬਸ ਫੇਰ ਅਸੀਂ ਆ ਗਏ ਸੀ ਰਾਤੀ ਵਾਪਸ ਫੇਰ, ਅਸੀਂ ਦੇਹਰਾਦੂਨੀ ਘੁੰਮ ਕੇ ਆ ਗਏ।
ਅੱਛਾ ਜੀ, ਬਸ ਅੱਜੇ ਵੀ ਤੇ ਕਰਦਾ ਏ ਬੰਦਾ
ਆਹ, ਦਿਲ ਤੇ ਕਰਦਾ ਹੈ ਬੰਦੇ ਦਾ ਕਿੱਥੇ ਹੋ ਆਵੇ ਫਿਰ ਬੱਚਿਆਂ ਦੇ ਨਾਲ, ਅਸੀਂ ਤੇ ਕਰ ਲਾਂਗੇ ਗਰਮੀ ਬੱਚੇ ਕਿ ਨੀ ਬਰਦਾਸ਼ਤ ਉਂਦੇ ਗਰਮੀ ਉਥ ਕਾਲੇ ਪੈ ਜਾਂਦੇ ਨੇ। ਹਾਂ,
ਨਾਲ ਪਤਾ ਕੀ ਏ ਬੰਦਾ ਕਹਿੰਦਾ ਹੈਗਾ ਵੀ ਚਲੋ, ਬਚੇ ਘਰ ਬੈ -ਬੈ ਕੇ ਮਨ ਜਾਂਦਾ ਨਾ। ਉਹ ਬੇਚੈਨ ਆ ਜਾਂਦਾ ਨਾ ਬੰਦਾ ਕਹਿੰਦਾ ਕਿ ਥੋੜਾ ਪਾਣੀ ਬਦਲੇ, ਹਵਾ ਬਦਲੇ ਬੰਦੇ ਦਾ ਥੋੜਾ ਜਿ, ਹੈਨਾ, ਬਈ ਹੋਰ ਔ ਹੀ ਹੁੰਦਾ। ਹਿਸਾਬ -ਕਿਤਾਬ ਔ ਦੋ ਹੀ ਹੁਣ ਤੇ ਸਾਰੇ ਉਹਣ ਜਦੋਂ ਛੁਟੀਆਂ ਖ਼ਤਮ ਹੋ ਜਾਣਗੀਆਂ ਕਿੱਥੇ ਜਾਣਾ ਏ ਹੈਗਾ ਵੀ ਜਾਂ ਫਿਰ ਦੀਵਾਲੀ ਕੋਲ ਛੁੱਟੀਆਂ ਪੈਣ ਅੀਆਂ ਤਾਂ ਵੇਖੋ। ਹਾਂ, ਹੋਰ ਬੱਚੇ ਠੀਕ ਏ ਤੁਹਾਡੇ? ਠੀਕ ਹੈ ਜੀ, ਠੀਕ ਹੈ ਜੀ। ਆਣਾ ਲਾਣਾ ਚੱਕਰ। ਠੀਕ ਹੈ, ਸਤਿ ਸ੍ਰੀ ਕਾਲ ਜੀ, ਸਤਿ ਸ੍ਰੀ ਕਾਲ।